ਸਤਿ ਸ੍ਰੀ ਅਕਾਲ ਵਧੀਆਜੀ ਵਧੀਆ ਤੁਸੀ ਸੁਣਾਓ ਹੋਰ
ਜੀ ਵਧੀਆ ਭਾਜੀ ਬਸ, ਹਾਂਜੀ-ਹਾਂਜੀ-ਹਾਂਜੀ ਤੁਸੀਂ ਸੁਣਾਊ ਜੀ ਬਸ ਭਾਈ ਭਾਜੀ ਘਰ ਪਰਿਵਾਰ ਠੀਕ ਆ?
ਹਾਂਜੀ ਵਧੀਆ ਹੋਰ ਕੀ ਕਰ ਰਹੇ ਹੋ ਅੱਜ ਕੱਲ੍ਹ।
ਭਾਅਜੀ ਵਧੀਆ ਭਾਅਜੀ ਬਸ ਸਾਨੂੰ ਇੱਕ ਗੱਲ ਕਹਿਣੀ ਆ ਭਾਅ ਜੀ ਮੈਂ ਮੈਂ ਕਹਿੰਦਾ ਭਾਅ ਜੀ ਅੱਜ ਕੱਲ੍ਹ ਤਾ ਪੋਲਿਊਸ਼ਨ ਬਹੁਤ ਹੋ ਗਈ ਪੋਲਿਊਸ਼ਨ ਬਹੁਤ ਹੋ ਗਿਆ ਅਜ-ਕੱਲ੍ਹ। ਮੈਂ ਨਾ ਭਾਜੀ ਫੈਕਟਰੀਆਂ ਵਗੈਰਾ ਜਿੱਦਾਂ ਹੋਈਆਂ ਦ ਤੂੰਏ ਮਤਲਬ ਬਹੁਤ ਤਕਲੀਫ਼ ਹੈ ਇਹਨਾਂ ਨੇ ਪੋਲਿਊਸ਼ਨ ਦੀ। ਸਰੀਰ ਵੀ ਬਹੁਤ ਮਤਲਬ ਖ਼ਰਾਬ ਕਰਦੇ ਤਸੀਂ ਜ਼ਿਆਦਾਤਰ ਫੈਕਟਰੀ ਹੈ ਭਾ ਜੀ।
ਹਾਂਜੀ ਹੀ ਹੁਣ ਤੁਸੀਂ ਦੇਖ ਲੋ ਫੈਕਟਰੀਆਂ ਚ ਤੇ ਧੁਆਂ ਨਿਕਲਦਾ ਤੁਸੀਂ ਦੇਖਿਆ ਹੋਣਾ ਅੱਜ ਕ੍ਹਲ
ਮੈਂ ਤਾਂ ਭਾਜੀ ਜਿੱਦਾਂ ਹੀ ਸ਼ੂਗਰ ਮਿਲ ਸ਼ੂਗਰ ਬਣਦੀ ਹੈ ਕਿੰਨਾ ਧੂਆਂ ਓਥੋਂ ਨਿਕਲਦਾ ਸ਼ੂਗਰ ਮਿਲ ਤੋਂ
ਹਾਂਜੀ-ਹਾਂਜੀ ਭਠੀਆਂ ਭਠੀਆਂ ਅਗੱ ਲੱਗਦੀਆਂ ਭਠੀਆਂ ਨੂੰ। ਭਠੀਆਂ ਵਗੈਰਾ ਨੂੰਦੇ ਉਹਦੇ ਚ ਬਹੁਤ ਜ਼ਿਆਦਾ ਧੂੰਆਂ ਨਿਕਲਦਾ ਸੀ।
ਜਿੱਦਾਂ ਹੁਣ ਭਾਜੀ, ਜਿਹੜਾ ਭਾਂਡੇ ਦੇ ਲੋਕੀ ਕੰਮ ਕਰਦੇ ਹੁਣ ਔਨੂੰ ਲੋਕੀ ਪੱਠੀ ਚ ਪੱਠੀ ਬਾਲਦੇ ਜਦੋਂ ਐਡਾ ਉਹ ਨਾਲ ਕੋਲਾ ਜਿਹੜਾ ਹੁੰਦਾ ਕੋਲਾ ਉਹਦਾ ਕਿੰਨਾ ਗੰਦੀ ਸਮੈਲ ਹੁੰਦੀ ਬੰਦਾ ਬੇਹੋਸ਼ ਹੋ ਜਾਂਦਾ।
ਹੈ ਨੀ ਜੀ ਉੇਹ ਤੇ ਗੱਲ ਉਹ ਉਹ ਗੱਲ ਠੀਕ ਹੈ ਹੁਣ ਤੁਸੀਂ ਜਿਵੇਂ ਖਉਣਾ ਜਿਵੇ ਫੈਕਟਰੀ ਜਿਵੇਂ ਗਦੰ ਮੰਦ ਜਿਹੜਾ ਐ। ਸਿਵਰੇਜ ਵਗੈਰਾ ਗੰਦ ਮਦੰ ਸੁਟਦੇ ਨੇ ਤੁਸੀਂ ਉਹਦਾ ਕਿੰਨਾ ਕਿੰਨਾ ਗੰਦ ਕਿੰਨੀ ਬਿਮਾਰੀਆਂ ਫੈਲਦੀਆਂ ਉਹਦੇ ਨਾਲ ਪਤਾ ਕਿੰਨਾ ਕੁਛ ਹੋ ਜਾਂਦਾ ਬੈਕਟੀਰੀਆ ਕਿੰਨਾ ਫੈਲਦਾ। ਸਾਨੂੰ ਕੀ ਪਤਾ ਕਿੰਨਾ ਬੈ ਦੋ ਹੋਰ ਤੁਸੀਂ ਹੁਣ ਵੇਖਿਆ ਹੋ ਅੱਜ ਕੱਲ ਚਿਮਨੀਆਂਚ ਜਿਹੜੇ ਧੂੰਏ ਨਿਕਲਦੇ ਨੇ ਅੱਜ ਕਲ੍ਹ ਨਾ ਇਹਜਿਹੜਾ ਜਿਹੜਾ ਫੈਕ ਏ ਏਰੀਆ ਨਾ ਅੱਲਗ ਇੰਸਟਰੀਲ ਬਿਲਕੁਲੱ ਅਲਗ ਹੋਣਾ ਚਾਹੀਦਾ ਮੇਰੇ ਹਿਸਾਬ ਨਾਲ ਹੈ ਨਾ ਜ ਤੁਸੀਂ ਅੱਜ ਕਲ ਤੁਸੀਂ ਅੱਜ ਕੱਲ੍ਹ ਵੇਖਣਾ ਬੰਦੇ ਬੌਤ ਬੰਦਿਆਂ ਨੂੰ ਸਾਹ, ਸਾਗ ਲੈਣ ਦੀ ਬੌਤ ਜ਼ਿਆਦਾ ਦਿੱਕਤ ਹੁੰਦੀ ਹੈ ਨਾ ਜੀ। ਕਿਉਂਕਿ ਸਾਹ ਲੈਂਦੇ
ਭਾਜੀ ਹਾਡੇ ਸਿਰੇ ਹਾਡੇ ਸਿਰੇ ਪੈਲੀਆਂ ਹੈਗੀਆਂ ਲੋਕੀ ਪੈਲੀਆਂ, ਸਰੇਆਮ ਸਾੜ ਦਿੰਦੇ ਆ। ਉਹਨਾਂ ਸੜਕਾਂ ਤੇ ਧੂੰਆਂ ਆ ਜਾਂਦਾ ਵਾ, ਜਿਹੜੇ ਮੋਟਰਸਾਈਕਲ ਵਗੈਰਾ ਧੁੰਆ ਉਹਨਾਂ ਨੂੰ ਫਿਰ
ਦਿੱਕਤ ਹੁੰਦੀ ਹੈ, ਦਿੱਕਤ ਹੁੰਦੀ ਹੈ ਬੌਤ ਜਾ, ਹਾਂਜੀ ਹ ਹੁਣ ਤੁਸੀਂ ਹੁਣ ਅੱਜ ਕੱਲ ਜਿਵੇਂ ਹੁਣ, ਪੋਲਊਸ਼ਨ ਦੇ ਬਹੁਤ ਜ਼ਿਆਦਾ ਵੱਧਣ ਲੱ ਹੁਣਜ ਕੱਲ ਇਹ ਹਿਸਾਬ ਲਓ, ਅੱਜ ਕੱਲ ਪੇੜ ਪੇੜ ਕੱਟੀ ਜਾਂਦੇ ਪਏ ਨੇ, ਜਿਦੋਂ ਔਕਸੀਜਨ ਲੈਵਲ ਕਾਟ ਹੋਈ ਜਾਂਦਾ ਪਿਆ, ਪੇੜ ਕੱਟੀ ਜਾਂਦੇ ਪਏ ਨੇ ਹੋਰ ਜੋ ਬਿਲਡਿੰਗਾਂ ਬਣਾਈ ਜਾਂਦੇ ਬੇ, ਬਣਾਈ ਜਾਂਦੇ ਬੇ ਨੇ ਤੇ ਏ ਪੋਲਿਊਸ਼ਨ ਬਹੋਤ ਜਾਦਾ ਵਧੀਆ ਰਿਹਾ, ਜਿਹਦੇ ਨਾਲ ਪੋਲਿਊਸ਼ਨ
ਲਤਾਂ ਮਾਰਦੇ ਰਹੇ ਆ, ਮਤਲਬ ਆਪਣੀ ਜ਼ਿੰਦਗੀ ਨੂੰ ਆਪ ਲੱਤਾਂ ਮਾਰਦੇ ਰਹੇ ਆ।
ਹਾਂਜੀ-ਹਾਂਜੀ-ਹਾਂਜੀ
ਜਿੱਦਾਂ-ਜਿੱਦਾਂ ਲੱਕੜਾ ਵ ਜਿੱਥੋਂ ਜਿੱਥੋਂ ਬਾਈ ਸਾਹ ਆਉੁੰਦਾ ਵਾ, ਜਿੱਥੋਂ ਉਹ ਸਾਹ ਆਉਂਦਾ ਉਹ ਲਗਣਾ ਵੱਢੀ ਜਾਂਦੇ ਆ। ਤੇ ਜਿੱਥੋਂ ਪਾਣੀ ਆਉਂਦਾ ਬੰਦਾ ਪਾਣੀ ਖਾਲੀ ਕਰੀ ਜਾਂਦਾ, ਜਿੱਦਾਂ ਭਾਈ, ਮਤਲਬ ਇਹਦਾ ਲੋਕ ਜ਼ਿਆਦਾਤਰ ਝੂਠ ਆਲੇ ਹੋ ਗਏ ਆ।
ਹੁਣ ਇਹ ਤੇ ਲੋਕਾਂ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਧਿਆਨ ਨੀ ਹੈਗਾ। ਲੋਕ ਨੂੰ ਬਸੇ ਪੈਸਾ-ਪੈਸਾ ਕਮਾਉਣਾ ਤੇ ਐਸ਼ ਕਰਨੀ ਆਪਾਂ ਹਨਾ ਜੀ। ਹਾਂਜੀ, ਹੋਰ ਤੁਸੀਂ ਅੱਜ-ਕੱਲ ਹੋਰ ਤੁਸੀਂ ਵੇਖ। ਆਪਣੇ ਬੋਡੀ ਵੱਲ ਕਿਸੇ ਦਾ ਧਿਆਨ ਨੀ ਹੈਗਾ, ਜੀ ਹੁਣ ਪੋਲਿਊਸ਼ਨ। ਤੁਸੀਂ ਹੁਣ ਪੋਲਿਊਸ਼ਨ ਦੀ ਗੱਲ ਕਰ ਲੳ, ਤੁਸੀ ਪਟਾਕੇ ਦੀਵਾਲੀ ਕੋ ਪਟਾਕੇ ਜਿਹੜੇ। ਇੰਨਾ ਧੂੰਆ ਹੁੰਦਾ, ਉਹਦਾ ਕਹਿਣ ਦੀ ਹੱਦ ਨਹੀਂ ਬਹੁਤ ਜ਼ਿਆਦਾ ਗੰਦਾ। ਬਹੁਤ ਜ਼ਿਆਦਾ ਗੰਦਾ ਧੂੰਆ ਹੁੰਦਾ, ਹਾਂਜੀ-ਹਾਂਜੀ ਹਾਂ ਹਾਂਜੀ ਹੁਣ ਤੁਸੀਂ ਸਾਧਨ। ਬਹੁਤ ਜ਼ਿਆਦਾ ਉਹਦਾ ਧੂਆਂ ਇੱਕ ਵਾਰੀ ਚੜ ਜੇ ਨਾ ਬੰਦੇ ਦਿਮਾਗ ਤੇ। ਇੱਕ-ਇੱਕ ਵਾਰੀ ਦਿਮਾਗ ਤੇ ਚੜ ਜੇ ਨਾ ਧੂਆਂ। ਇੰਨਾ ਗੰਦਾ ਹੁੰਦਾ ਨਾ, ਫਿਰ ਬੁਖਾਰ ਹੁੰਦਾ ਕਦੇ ਵੀ ਕਦੇ ਵੀ ਪਟਾਕੇ। ਕਚਰਾ ਉਹਨਾਂ ਧੂੰਆਂ ਉਧਰ ਬਿਲਕੁਲ ਦੂਰ ਹੋ ਕੇ ਉਹਦੇ ਧੂੰਏ ਦੇ ਵਿੱਚੋਂ ਨੀ ਨਿਕਲੋ। ਜਿਹੜਾ ਧੂੰਆਂ ਹੁੰਦਾ ਸਾਨੂੰ ਬਿਮਾਰੀਆਂ ਹੋਣੀਆਂ- ਹੋਣੀਆਂ, ਹਾਂਜੀ। ਹੁਣ ਤੁਸੀਂ ਇੱਥੇ ਵੇਖ ਲੋ ਦਿੱਲੀ ਵਰਗੇ ਸ਼ਹਿਰ ਚ, ਦਿੱਲੀ ਵਰਗੇ ਸ਼ਹਿਰ ਚ ਉੱਥੇ ਪਟਾਕੇ। ਬਿਲਕੁਲ ਬੈਨ ਕਰਦੇ ਸੀ, ਹਾਂ ਉੱਥੇ ਬਹੁਤ, ਹਾਂਜੀ ਉੱਥੇ ਹਾਂਜੀ- ਹਾਂਜੀ। ਤੁਸੀਂ ਉਹ ਹਾਂਜੀ -ਹਾਂਜੀ। ਤੁਸੀਂ ਉੱਥੇ ਵੇਖਿਆ ਹੋਣਾ ਤੁਸੀਂ ਦੋ ਹਜ਼ਾਰ ਪੰਦਰਾਂ ਮੋਡਲ ਥੱਲੇ ਜਿਹੜੀਆਂ ਵੀ ਗੱਡੀਆਂ ਹੈਗੀਆਂ ਨਾ। ਬਾਈਕਾਂ, ਵਗੈਰਾ ਉਹਨੂੰ ਬੋਨ ਕਰ, ਉਹਨੂੰ ਬੋਨ ਕਰਦੇ ਨੇ। ਕਿਉਂਕਿ ਉਹਨਾਂ ਦਾ ਪੋਲਿਊਸ਼ਨ ਬਹੁਤ ਜ਼ਿਆਦਾ ਹੁੰਦਾ, ਪੋਲਿਊਸ਼ਨ ਬਹੁਤ ਕੱਢਦਾ।
ਇੱਥੇ ਹੁਣਾ ਤੇਲ ਵੀ ਪਤਾ ਲਹਾ ਕਹਿੰਦੇ ਜਿਹੜੇ। ਪੁਰਾਣੀਆਂ ਮੋਡਲ ਗੱਡੀ ਤੇ ਉਹਨਾਂ ਨੇ ਤੇਲ ਵੀ ਬਦਲਤਾ ਵਾ, ਮਤਲਬ ਪੈਟਰੋਲ ਪੰਪ ਦਾ। ਵੀ ਆ, ਗੱਡੀਆਂ ਬੋਮ ਦੁਬਾਰਾ ਨਾ ਚੱਲਣ।
ਹਾਂਜੀ -ਹਾਂਜੀ ਹੁਣ ਤੁਸੀਂ ਹਾਂਜੀ ਯਾਰ ਹਾਂਜੀ -ਹਾਂਜੀ ਹਾਂਜੀ ਹ। ਹੋਰ ਤੁਸੀਂ ਵੇਖਲੋ ਅੱਜ ਕੱਲ੍ਹ ਬੰਦੇ। ਅੱਜ ਕੱਲ ਕਿੰਨੇ ਪੋਲਿਊਸ਼ਨ ਵਧ ਰਿਹਾ। ਹੁਣ ਤੁਸੀਂ ਵੇਖਲੋ ਜਿਹੜੇ ਅੱਜ- ਕੱਲ੍ਹ ਜਿਹੜੇ ਧੂੰਆਂ। ਅੱਜ -ਕੱਲ੍ਹ ਜਿਵੇਂ ਤੁਸੀਂ ਗੰਦ ਨੂੰ ਅੱਗ ਲਾਉਂਦੇ ਹੋ ਉਹ ਦਾ ਧੂੰਆਂ ਕਿੰਨਾ ਫੈਲਦਾ ਗਲੀ ਮੁੱਹਲੇ ਚ।
ਕਈ ਲੋਕੀ ਦੇ ਘਰ ਚ, ਜਿੱਦਾਂ ਵਗੈਰਾ ਜਦੋਂ ਕ ਘਰ ਦਾ ਗੰਦ ਕੱਢਦੇ ਵਗੈਰਾ।
ਹਮ- ਹਮ ਹੁਣ ਫ ਫਿਰ ਉਹਦੇ ਨਾਲ ਧੂੰਆਂ ਨਾਲ ਬੱਦਲ ਬੰਦੇ ਗੰਦੇ ਬਦ। ਬਦਲ ਬਣਦੇ ਨੇ ਫਿਰ ਉਹਦਾ ਮੀਹ ਆਉਂਦਾ ਫਿਰ ਅੱਜ -ਕੱਲ, ਅੱਜ -ਕੱਲ ਹਾਂਜੀ- ਹਾਂਜੀ। ਸਾਡੇ ਇੱਥੇ ਮੋਰ ਵੀ। ਸਾਡੇ ਇੱਥੇ ਦੇ ਗਲੀਆਂ ਵੀ ਐਵੇਂ ਜੀਆ ਸਾਰੀ ਗਲੀਆਂ ਚ ਪਾਣੀ ਭਰ ਜਾਂਦਾ। ਖੱਡੇ ਇੰਨੀ ਮਿੱਟੀਆਂ ਇੰਨਾ, ਗੰਦ ਭਰ ਜਾਂਦਾ ਗਲੀਆਂ, ਸਾਰਾ ਗੰਦ ਗਲੀ ਚ ਵੜ ਜਾਂਦਾ। ਤੁਸੀਂ ਵੇਖਿਆ ਹੋਣਾ ਨਾ ਜੀ, ਹਾਂਜੀ- ਹਾਂਜੀ -ਹਾਂਜੀ ਸਰਕਾਰ ਨੂੰ ਧਿਆਨ ਹੀ ਸਰ। ਤੁਹਾਨੂੰ ਇਹ ਪਤਾ ਇਲੈਕਸ਼ਨ ਲੜਣੇ ਨੇ ਇਲੈਕਸ਼ਨ ਲੜਨ ਦੇ ਦਾਰੂਆਂ ਵੇਚਣੀਆਂ ਬੰਦੇ ਨੂੰ ਨਸ਼ੇ। ਲਾਉਣਾ ਹਨਾ ਜੀ ਹੋਰ ਬਹੁਤ ਚੀਜ਼ਾਂ ਹੋਰ ਬਹੁਤ ਚੀਜ਼ਾਂ ਲਾਉਣਾ, ਇਹ ਹੀ ਪਤਾ ਉਹਨਾਂ ਨੂੰ। ਹੋਰ ਕੁਛ ਨੀ ਪਤਾ, ਹਾਂ ਅੱਜ-ਕੱਲ ਤਾਂ ਪੁਲਿਸ ਆ। ਹੁਣ ਬਾਈਕਾਂ ਵਗੈਰਾ ਲਓ ਅੱਜ ਬਾਈਕਾਂ ਨਾਲ ਇੰਨਾ ਪੋਲਿਊਸ਼ਨ ਵੱਧ ਪਿਆ, ਕਹਿਣ ਦੀ ਹਦ ਨਹੀ ਪੋਲਿਊਸ਼ਨ ਪਰ ਸਰਕਾਰ ਨੇ ਜਿਹੜੇ ਹਾਂਜੀ,
ਕਾਰ ਦੀ ਸਹੂਰਤ ਹੈਗੀ ਏ ਜਿਨ੍ਹਾਂ ਨੇ ਲੈਕ। ਕੱਢੀਆਂ ਗੱਡੀਆਂ ਵਗੈਰਾ, ਬਾਈਕਾਂ ਕੱਢੀਆਂ ਪਰ ਇਹਦਾ ਵੀ ਨੁਕਸਾਨ ਆ।
ਨੁਕਸਾਨ ਹੈ ਕਿਂ ਕਦੀ ਬੰਦ ਹੋ ਸੀ ਸਾਨੂੰ ਕੀ ਪਤਾ ਉਹਦਾ। ਕਿਦੋਂ ਕਦੋਂ ਥ ਛੱਡਦੇ ਫੱਟ ਜਾਂਦੀ ਹੈ ਫ ਫੱਟ ਵੀ ਜਾਂਦੀਆਂ ਨੇ ਜਿਹੜੀਆਂ ਅੱਜ ਕੱਲ ਓਲਾ। ਨਹੀਂ ਪਈਆਂ -ਪਈਆਂ ਹਾਂ ਧੁੱਪ ਚ, ਕਦੇ ਧੁੱਪ। ਅਗਲਾ, ਉਹਦੇ ਚ ਬੈਟਰੀ ਹੁੰਦੀ ਆ ਨਾ ਦੇਖ ਦੀ ਤਦ ਕਰ। ਹੋ ਜਾਂਦੀ ਹੈ ਦਿਮਾਗ ਫੜਦੀ, ਬਲਾਸਟ ਵੀ ਹੋ ਜਾਂਦੀ ਕਦੀ ਕਈ ਤਾਂ ਬਹੁਤ ਜਲਦੀ।
ਤੇ ਬੰਦੇ ਨੂੰ ਨੁਕਸਾਨ ਹੋ ਜਾਂਦਾ ਵਾ।
ਹੋਰ ਬੰਦੇ ਦੀ ਜਾਨ ਜਾ ਜਾਨ ਨੂੰ ਦਿੱਕਤ ਹੈਗਾ ਹਨ ਪ ਪੈਟਰੋਲ ਵਾਲੀ ਗੱਡੀ 'ਚ ਕੋਈ ਡਰ ਨਹੀਂ ਹੈਗਾ ਸਾਨੂੰ ਆਪਣਾ ਪੈਟਰੋਲ। ਹੋਇਆ, ਬਸ ਉਹਨੂੰ ਅੱਗ, ਅੱਗ ਦੇ ਕੋਲ,
ਹੁਣ ਸੀ ਐਨ ਜੀ ਚ ਵੀ ਡਰ ਹੈਗਾ ਭਾਈ ਬਾਈ ਸੀ ਐਨ ਜੀ ਵੀ ਡਰ ਹੈਗਾ ਵਾ ਏਡਾ ਸਿਲੰਡਰ ਚ ਰੱਖ ਦਦੇ ਆ ਜ਼ਿਆਦੀ ਭਰੀ ਗਈ ਮੈਂ ਕਹਿੰਦਾ ਭਾਜੀ ਜਦੋਂ ਭਰਦੇ ਨਾ ਵਾਹ ਭਰਦੇ ਦੀ ਜੀ ਭਰਦੇ ਬਦੇ ਬਾਹਰ ਕੱਢਕੇ ਭਰਦੇ
ਹਾਂਜੀ ਅੱਜ ਪੋਲਿਊਸ਼ਨ ਬਹੁਤ ਜ਼ਿਆਦਾ ਸ ਦਿੱਕਤ ਹੋ ਜਾਂਦੀ ਪੇ ਅੱਜ ਕੱਲ ਜਿੰਨੇ ਵੀ ਪੇੜ ਲਦਾ ਆਪਣੇ ਘਰ ਚ ਸਾਰੇ ਪੇੜ ਲਓ ਆਪਣੇ ਕਿਉਂਕਿ ਜਿੰਨਾ ਵਧੀਆ ਆਕਸੀਜਨ ਆਕਸੀਜਨ ਦਾ ਲੈਵਲ ਹੋਏਗਾ ਨਾ ਉਨਾ ਵਧੀਆ ਸਾਨੂੰ ਸਾਹ ਆਏਗਾ ਉਨੀ ਵਧੀਆ ਸਾਨੂੰ ਵਧੀਆ ਹੋਏਗਾਾ ਜੇ ਹੁਣ ਤੁਸੀਂ ਕੋਈ ਬੰਦੇ ਘਰ ਦਾ ਲਾ ਜਾਂਦੇ ਦਿੱਕਤ ਹੁੰਦੀ ਹੈ ਸਾਹ ਦੀ ਬਹੁਤ ਜ਼ਿਆਦਾ ਹੈ ਜੀ ਫਿਰ ਵਸੇ ਹੁਣ ਤੁਸੀਂ ਹਾਂਜੀ ਹਾਂਜੀ ਸਵੇਰੇ ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਨੇ ਸਵੇਰੇ ਸਵੇਰੇ ਉੱਠ ਕੇ ਸੈਰ ਕਰਨ ਜਾਂਦੇ ਸਵੇਰ ਸਵੇਰੇ ਪ੍ਰਦੂਸ਼ਨ ਬਿਲਕੁਲ ਹੁੰਦਾ ਤਾਂ ਕਹਿੰਦੇ ਫਰੈਸ਼ ਆਕਸੀਜਨ ਮਿਲੇ ਹਾਂਜੀ ਫਰੈਸ਼ਕਸੀਜਨ ਮਿਲ ਹੁਣ ਸੀਜ ਕੱਲ ਵੇਖਦੇ ਜਿਹੜੇ ਟਾਵਰ ਲੱਗੇ ਨੇ ਉਹ ਨਾਲ ਫਾਈਵ ਜੀ ਸਿਕਸ ਜੀ ਨਾ ਜ ਅੱਜ ਕੱਲ ਉਹਦੀ ਉਹਦੀ ਕਿਰਨਾਂ ਦੇ ਨਾਲ ਸਾਰੇ ਅੱ ਕ ਸਾਨੂੰ ਸੂਟ ਦੇ ਨਾਲ ਪਸ਼ੂ ਪੱਛੀ ਵੀਦੇ ਸੀ ਤੁਸੀਂ ਵੇਖਿਆ ਹੋਣਾ ਹਾਂ ਵੀਖ ਸ ਸਵੇ ਚੀ ਚੀ ਚੀਚੀ ਅਵਾਜਾ ਆਦੀ ਰਹਿਦੀ ਸੀ ਸਵੇਰੇ ਉੱਠਦੇ ਨਾਲ ਉਹ ਕੋਈ ਆਵਾਜ਼ ਨਹੀਂ ਹੈਗੀ ਇਸ ਤਰ੍ਹਾਂ ਟਾਵਰ ਦੇ ਚੱਕ ਹਾਂਜੀ ਟਾਵਰ ਟਾਵਰ ਨਾਲ ਬਹੁਤ ਕਦੇ ਸਾਨੂੰ ਵੀ ਬ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀਆ ਸੀਕਿ ਸਾਨੂੰ ਵੀ ਬਹੁਤ ਜ਼ਿਆ ਪਰੇਸ਼ਾਨੀ ਉਹਦੀ ਹਨਾ ਦੀਤਾ ਦੇ ਕਰਕੇ ਮੈਂ ਕਹਿੰਦਾ ਸੂੰ ਵੀ ਬਹੁਤ ਦਿੱਕਤ ਹੁੰਦੀ੍ ਠੀਕ ਵੀ ਫਾਈਵ ਜੀ ਨਾਲ ਕਿੰਨਾ ਬਹੁਤ ਤੀਜ਼ਾਂ ਹੋਣੀਆਂ ਉਹਦੇ ਨਾਲ ਸਿਕਸ ਜੀ ਆ ਜਾਂਣਾ ਬਹੁਤ ਜ਼ਿਆਦਾ ਦਿੱਕਤ ਹੋਣੀ ਹੈ ਬਹੁਤ ਜ਼ਿਆਦਾ ਦਿੱਕਤ ਹੁੰਦੀ ਹੈ ਸਾਨੂੰ ਸ ਟਾਵਰ ਤੇ ਬਿਲਕੁਲ ਖੁੱਲ੍ਹੇ ਖੁਲ੍ਹ ਏ ' ਏਰੀਏ ਲਗਣੇ ਚਾਹੀਦੇ ਨੇੇ ਮੇਰੇ ਹਿਸਾਬ ਨਾਲ
ਹਮ ਸਹੀ ਗੱਲ ਭਾਜੀ ਸਹੀ ਗੱਲ ਸਹੀ ਗੱਲ ਜਿੱਦਾਂ ਪੈਲੀਆਂ ਲੱਗਣੇ ਚਾਹੀਦੇ ਆ ਭਾਜੀ ਜਿਥੇ ਕੋਈ ਨੀ ਹੈਗਾ ਲਾਗੇ ਸਾ। ਘਰ ਕ ਭਾਜੀ ਲੋਕਾਂ ਦੇ ਕੋਠੇ ਲਾਈ ਜਾਂਏਦੇ ਟਾਵਰ ਦੱਸ
ਹਾਂਜੀ ਅੱਜ ਕੱਲ ਕਾਲ ਛੱਤ ਤੋਂ ਲਾ ਜਾਂਦੇ ਨੇ ਹਾਂ ਉਹਨਾਂ ਨੂੰ ਫੇਰ ਪੈਸੇ ਮਿਲਦੇ ਨੇ ਉਹ ਲਾਉਣੇ ਲਾਉਣੇ
ਉਹਨਾਂ ਨੇ ਰੋਨ ਬਣਿਆ ਲਾਲਚ ਨਾਲ ਪੈਸਾ ਦਾ ਲਾ ਸਰੀਰ ਦੀ ਰਤ ਆਪਣੇ ਪਰਵਾਨ ਨੇ ਕੀ ਬਸ ਪੈ ਹਾ ਦੀ ਪਰਵਾ ਪੈ ਹੇ
ਲੋਕਾਂ ਨੂੰ ਬਿਮਾਰੀਆਂ ਲੱਗੀਆਂ ਰਨੀਆਂ ਅੱਜ ਕੱਲ ਉਹਦੇ ਕਿਨੇ ਕਿਨੇ ਫਾਇਦੇ ਜਹੇ ਨੇ ਡੈਟ ਕਿੰਨੀਆਂ ਬਿਮਾਰੀਆਂ ਹੁੰਦੀਆਂ ਕਿਰਨਾਂ ਵਗੈਰਾ ਹੁੰਦੀਆਂ ਉਹਦੀਆਂ
ਹਾਂ ਸਹੀ ਗੱਲ ਭਾਈ ਲੋਕੀ ਲੋਕੀ ਨਹੀ ਸਮਝਦੇ
ਅੱਜ ਕੱਲ੍ਹ ਤਾਂ ਪੋਲਿਊਸ਼ਨ ਬਹੁਤ ਜ਼ਿਆਦਾ ਹੀ ਹੋ ਗਿਆ ਮੇਰੇ ਹਿਸਾਬ ਨਾਲ ਤੁਸੀ ਦੇਖ ਲ ਰਿਸਾਬ ਲਾ ਲੋ ਅੱਜ ਕੱਲ ਫੈਕਟਰੀਆਂ ਹਰ ਜਗ੍ਹਾ ਫੈਕਟਰੀਆਂ ਬਣਈਆਂ ਘਰ ਕਈਆਂ ਘਰ ਚ ਫੈਕਟਰੀਆਂ ਲਾਈਆਂ
ਮੈਂ ਕਿਹਾ ਭਾਈ ਘਰੇ ਘਰੇ ਲੋਕਾਂ ਨੇ ਫੈਕਟਰੀ ਖੋਲੀ ਘਰੇ ਘਰੇ
ਹਮ
ਬਹੁਤ ਬਹੁਤ ਧੂੰਆਂ ਗੰਦਾ ਵਾ ਜਿੱਦਾਂ ਲੋਕ ਪਲਾਸਟਿਕ ਬਾਲਦੇ ਵਗੈਰਾ ਘਰਦਾ ਪਿਆ ਪਊਗਾ ਉਹਦੀ ਵੀ ਬੋ ਆਉਂਦੀ ਪਈ ਏ ਪੋਲਿਊਸ਼ਨ ਹੁੰਦਾ ਉਹਨਾਂ ਦਾ ਵੀ ਸਮੈਲ ਬਹੁਤ ਗੁੰਦੀ ਹੁੰਦੀ ਉਹਨਾਂ ਬਿਮਾਰੀਆਂ ਲਗਦੀਆਂ ਨੇ ਹਲੋ ਹੈਲੋ ਹੈਲੋ
ਆਪਣਾ ਧਿਆਨ ਰੱਖੋ ਬਿਲਕੁਲ ਹੈਲੋ ਆ ਰਹੀ ਵਾਜ ਮੈਂ ਕਹਿਨਾ ਸੀ ਮੈਂ ਕਿੰਨੀ
ਹੈਲੋ ਪਹਿਲੇ ਆਵਾਜ਼ ਨਹੀਂ ਆ ਰਹੀ ਹੈਲੋ ਹੈਲੋ ਹੈਲੋ ਹੈਲੋ ਭਾਜੀ ਆਵਾਜ਼ ਨਹੀਂ ਆ ਰਹੀ ਭਾਈ ਵਾਈ ਨਹੀਂ ਤਾਰੀ ਆ ਰਹੀ ਹੈਲੋ
ਹੈਲੋ ਭਾਜੀ, ਹੈਲੋ ਆਰੀ ਮੈਂ ਕਹਿਆ
ਹਾਂਜੀ -ਹਾਂਜੀ ਭਾਈ ਹੈਲੋ, ਭਾਈ ਆਵਾਜ਼ ਨਹੀਂ ਆ ਰਹੀ ਹੈਲੋ ਵਾਹਿਗੁਰੂ
ਹੈਲੋ- ਹੈਲੋ ਹਾਂਜੀ ਹੁਣ ਜਿਵੇ ਤੁਸੀਂ ਹੁਣ ਮੇਰੇ ਨਾਲ
ਭਾਈ ਆਵਾਜ ਨੀ ਆ ਰਹੀ ਕੀ ਗੱਲ ਹੈ
ਆ ਗਈ -ਆ ਗਈ ਆ ਗਈ ਹੁਣ, ਹਾਂਜੀ ਨੈਟਵਰਕ ਦਾ ਬਹੁਤ ਜ਼ਿਆਦਾ ਇਸ਼ੂ ਹੋ ਰਿਹਾ ਰੇਂਜ ਨੀ ਆਉਂਦੀ, ਏਅਰਟੈਲ ਦਾ ਫਾਈਵ ਜੀ ਦਾ ਹੈਗਾ ਪਤਾ ਦਿੱਕਤ ਆ ਰਹੀ ਮੈਂ ਬਹੁਤ ਜਿਆਦਾ ਮੈਂ ਡਿਸਪਲੇ ਰੋਜ ਤਾਂ ਕਰਕੇ ਹੋ ਰਹੀ ਹੈ ਹੁਣ ਤੁਸੀਂ ਅੱਜ ਕੱਲ੍ਹ ਪਸ਼ੂ ਪੁਸ਼ੁ ਹੁਣ ਹੁਣ ਤੁਸੀਂ ਵੇਖ ਲੋ, ਪਲਊਸ਼ਨ ਇਨਾ ਵਧੀਆ ਤੁਸੀਂ ਕਹਿੰਨਾ ਹਰ
ਮੈਂ ਭਾਈ ਕੋਠਿਆ ਵਿਚ ਵੇਖੋ ਏਹੀ ਜੀ ਕੋਠੀਆ ਵਿਚ ਵੇਖੋ ਕੁੱਛ ਹੈਗਾ ਨਹੀਂ ਹੈ ਨਹੀ ਪੰਛੀ ਵਗੈਰਾ ਕੋਈ
ਹਾਂ ਹਾਂਜੀ, ਕੋਈ ਪੰਛੀ ਪੂੰਛੀ ਵੀ ਪਹਿਲੇ ਸਵੇਰੇ ਉਠਦੇ ਨਾਲ ਕਿੰਨੇ ਛਤ ਤੇ ਕਾਂ -ਕਾਂ ਕਾਂ ਕਰਦੇ ਰਹਿੰਦੇ ਸੀ ਅੱਜਕਲ ਕੋਈ ਕਾਂ ਅੱਜ ਕੱਲ੍ਹ ਤੁਹਾਨੂੰ ਪਤਾ ਨੀ ਲੱਗਦਾ ਵੀ ਫੋਨ ਕੋ ਸਵੇਰ ਹੋਈ ਹੈ ਕਿ ਨਹੀਂ ਹੋਈ ਹੈ ਹੈਨਾ ਜੀ ਬਸ, ਪਹਿਲੇ ਸਵੇਰੇ- ਸਵੇਰੇ ਉੱਠਦੇ ਨਾਲ ਸਾਰੇ ਸੈਰ ਜਾਂਦੇ ਸੀ ਹੈਨਾ ਜੀ ਬਹੁਤ ਜ਼ਿਆਦਾ ਪਸ਼ੂ ਪਕਸ਼ੀ ਵੀ ਤੁਹਾਨੂੰ ਮੋ ਮੋ ਤੋਤੇ ਵਿਖਦੇ ਸੀ ਤੋਤੇ ਵੀ ਤੋਤੇ ਬਹੁਤ ਜ਼ਿਆਦਾ ਘੱਟ ਹੋ ਗਏ ਨੇ ਹੈਨਾ ਜੀ
ਭਾਜੀ ਕਦੇ ਟਾਵਾਂ ਟਾਂਵਾ ਵੇਹਦਾ ਵਾਹ ਅੱਧੇ ਲੋਕਾਂ ਨੇ ਘਰੇ ਅੱਧੇ ਦੇ ਲੋਕਾਂ ਨੇ ਘਰੇ ਪਾਲ ਲਏ ਆ ਜਿਹੜੇ ਹੁਣ
ਉਹ ਪਾਲੇ ਉਹ ਪਾਲੇ ਤੇ ਬਹੁਤ ਬਹੁਤ ਗਲਤ ਬਹੁਤ ਗਲਤ ਗੱਲ ਖੁੱਲੇ ਰੱਖਣੇ ਚਾਹੀਦੇ ਉਹਨਾਂ ਨੂੰ ਵੀ ਆਪਣੀ ਜ਼ਿੰਦਗੀ ਜੀਣ ਦਿਓ ਜੀ, ਆਪਨਾ ਪੋਲਿਊਸ਼ਨ ਆਪਣੇ ਜਿੰਨੇ ਪੌਦੇ ਲਾ ਜਿੰਨੇ ਜਿੰਨੇ ਪੌਦੇ ਲਾ ਸਕਦੇ ਓਨੇ ਪੌਦੇ ਲਾਓ ਆਪਣੇ ਇੰਨਾ ਵਧੀਆ ਹੋਏਗਾ ਹੈਨਾ ਜੀ ਜਿੰਨੇ ਪੌਦੇ ਲਾ ਸਕਦੇ ਹੋ ਆਪਣਾ ਇਨੇ ਲਾਓ ਆਪਣੇ
ਘਰੇ ਸਾਰੇ ਕੋਠੇ ਤੇ ਗਮਲੇ ਤੋੜਨ ਤੇ ਤੁਰੇ ਹੋਏ ਆ।
ਹਾਂ, ਵਧੀਆ-ਵਧੀਆ ਲੋਕਾਂ ਨੇ ਲੋਕਾਂ ਨੇ ਅੱਜ ਅੱਜ ਕੱਲ੍ਹ ਲੋਕਾਂ ਨੇ ਕਿ ਉਹ ਕੀਤਾ ਬਹੁਤ ਜ਼ਿਆਦਾ ਅੱਜ ਕਲ ਪੇੜ ਕੱਟੀ ਜਾਂਦੇ ਵੇ ਘਰ ਬਣਾਈ ਜਾਂਦੇ ਨੇ ਬਿਲਡਿੰਗਾਂ ਹੈਨਾ ਜੀ ਹਾਂਜੀ ਬਹੁਤ ਜ਼ਿਆਦਾ ਬਿਲਡਿੰਗਾਂ ਬਣਾਈ ਜਾਂਦੀਆਂ ਬਣਾਈ ਜਾਂਦੇ ਨੇ ਆਪਣਾ ਮੂੰਹ
ਪਰ ਲੋਕਾਂ ਨੂੰ ਫਰਕ ਨਹੀਂ ਪੈਂਦਾ ਲੋਕਾਂ ਨੂੰ ਪਤਾ ਹੈ ਮਤਲਬ ਲੋਕਾਂ ਨੂੰ ਪਤਾ ਹੈ ਪਤਾ ਕੀ ਪੈਸਾ ਬੰਨਨਾ ਵਾ ਦੋ ਪੈਸਾ ਬੰਨਾ ਵਾ ਬਣਾਲੋ -ਬਣਾਲੋ -ਬਣਾਲੋ ਬਸ
ਗੱਲ ਕਰਕੇ ਠੀਕ ਆ ਭਾਜੀ
ਠੀਕ ਹੈ ਭਾਈ ਸਤਿ ਸ੍ਰੀ ਅਕਾਲ ਸਤਿ ਸ਼੍ਰੀ ਅਕਾਲ